ਆਵਾਜ਼ ਆ ਰਹੀ ਤੁਹਾਨੂੰ ਮੇਰੀ
ਹਾਂ। ਆ ਰਹੀ ਆ ਰਹੀ ਮੈਨੂੰ ਆਰੀ
ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਸੀਂ ਠੀਕ ਹਾਂ ਤੁਸੀਂ ਹਾਂਜੀ ਵਧੀਆ ਤੁਸੀਂ ਸੁਣਾਓ
ਬਹੁਤ ਵਧੀਆ ਵਧੀਆ ਹੋਰ ਕੀ ਕਰੀ ਜਾਂਦੇ ੳ
ਕੁਛ ਨੀ ਅਸੀਂ ਹੁਣੇ ਪਾਠ ਤੇ ਗਏ ਸੀ, ਕਿਧਰੇ- ਉਹਨੇ ਆਇਆ ਉਧਰੋਂ ਦੀ ਅੱਧਾ ਘੰਟਾ
ਹ ਠੀਕ ਹੈ ਠੀਕ ਹੈ ਹੋਰ
ਦਿਹਾੜਾ ਹੈ ਨਾ ਅਠਾਰਾਂ ਜੂਨ ਨੂੰ
ਹਾਂ ਹਾਂ।
ਕਰਕੇ ਸੁਖਮਣੀ ਸਾਹਿਬ ਜੀ ਦੇ ਪਾਠ ਹੁੰਦੇ ਪਏ ਨੇ ਗੁਰਦੁਆਰੇ
ਅੱਛਾ ਅੱਛਾੱ ਪੈਰੇ ਸਕਟ ਕੱਟਣਗੇ ਹੋਣੇ ਸ਼ਾਇਦ ਕਿਤੇ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਹੋਰ ਗਰਮੀ ਕਿੱਦਾਂ ਦੀ ਐ
ਗਰਮੀ ਹੁਣ ਥੋੜਾ ਜਿਹਾ ਫਰਕ ਪਿਆ ਬਾਰਿਸ਼ਾਂ ਹੁੰਦੀਆਂ ਪਈਆਂ ਨੇ ਨਾ ਇੱਥੇ
ਅੱਛਾ ਅੱਛਾ ਬਾਰਿਸ਼ ਹੋਈ ਆ ਸਾਡੀੇ ਅੱਜ ਬਾਰਿਸ਼ ਆ ਮੌਸਮ ਬਹੁਤ ਸੋਹਣਾ ਹੋ ਗਿਆ ਅੱਜ
ਸਾਡੀ ਰਾਤੀ ਹੈਗਾ ਸੀ ਅੱਜ ਤਾਂ ਇਸ ਟਾਈਮ ਤਾਂ ਧੁੱਪ ਹੋਈ ਹੈ ਤੇ
ਇਸ ਇਸ ਟਾਈਮ ਸਾਡੇ ਵੀ ਧੁੱਪ ਇੱਥੇ ਬਟ ਸਵੇਰੇ ਹੋਈ ਨਾ ਬਾਰਿਸ਼ ਜਿਹੜੀ ਹੋਈ ਦਸ ਇਕ ਮਿੰਟ ਹੋਈ ਹੈ ਬਟ, ਬਹੁਤ ਵਧੀਆ ਮੌਸਮ ਹੋ ਗਿਆ ਅੱਜ ਟਾਈਮ ਟਾਈਮ ਤੇ ਬਾਰਿਸ਼ ਵਧੀਆ ਰਹਿੰਦਾ
ਹਾਂਜੀ ਵਿੱਚ ਨਾ ਤੁਹਾਡੀ ਆਵਾਜ਼ ਥੋੜੀ ਜਿਹੀ ਜਿਹੀ ਬ੍ਰੇਕ ਹੁੰਦੀ ਪਈ ਹੈ
ਕੋਈ ਨਾ ਕੋਈ ਨਾ ਸਾਈਡ ਤੇ ਹੋ ਕਿਦਾ ਕਿੱਥੇ
ਹੋਰ ਸੁਣਾਓ
ਬਸ, ਵਧੀਆ ਅੱਛਾ ਮੈਨੂੰ ਤੁਸੀਂ ਦੱਸੋ ਕਿ ਇਨਸਾਨ ਨੂੰ
ਹਾਂਜੀ ਹਾਂਜੀ
ਸਾਨ ਨੂੰ ਸ਼ੋਪਿੰਗ ਜ਼ਿਆਦਾ ਆਫਲਾਈਨ ਕਰਨੀ ਚਾਹੀਦੀ ਜਾਂ ੳਨਲਾਈਨ ਕਰਨੀ ਚਾਹੀਦੀ ਕੀ ਫਾਇਦੇ ਹੁੰਦੇ ਨੇ ਕਿਉਂ ਔਨਲਾਈਨ ਤੇ ਔਫਲਾਈਨ
ਤਾਂ ੳਫਲਾਈਨ ਹੀ ਕਰਨੀ ਚਾਹੀਦੀ ਹੈ।
ਅੱਛਾ ਅੱਛਾ
ਔਨਲਾਈਨ ਇਤਨਾ ਤੇ ਮੇਰਾ ਮੇਰੇ ਨਾਲ ਜਿਹੜੀਆਂ ਚੀਜ਼ਾਂ ਹੋਈਆਂ ਨੇ ਮੈਂ ਉਹ ਦੱਸਦਿਆਂ ਤੁਹਾਨੂੰ ਜਿਸ ਤਰ੍ਹਾਂ ਕੋਈ ਕੱਪੜਾ ਅਸੀਂ ਸੈਲਕਟ ਕਿੱਤਾ ਮੈਂ ਮੰ ਮੰਗਵਾਇਆ ਸੀ ਆਪਣੇ ਬੇਟੇ ਵਾਸਤੇ ਜੀਨਸ ਤੇ ਸ਼ਰਟ ਮੰਗਵਾਈ ਸੀ ਔਰ ਸਾੜੀ ਆ ਗਈ ਉਹਦੇ ਵਿੱਚ ਫਟੀ ਵੀ ਦੇਖੀ। ਕਿ ਗਿਆ ਉਹ ਮੈਨੂੰ ਉਹ ਗ਼ਲਤੀ ਮੈਂ ਕੀਤੀ ਕੀਤੀ ਮੈਂ ਉੱਪਰ ਆਪਣੇ ਘਰ ਮਤਲਬ ਆਪਣੇ ਫਲੋਰ ਤੇ ਲਿਆ ਕੇ ਮੈਂ ਪਾਰਸਲ ਖੋਲਿਆ ਮੇਰੀ ਗਲਤੀ ਮੈਨੂੰ ਚੈੱਕ ਕਰਨਾ ਚਾਹੀਦਾ ਕੀ ਕੀ ਆਇਆ ਪਾਰਸਲ ਵਿੱਚ
ਹਾਂ
ਹੁਣ ਨਾ ਤਾਂ ਪੈਸੇ ਰਿਫੰਡ ਹੋਏ ਸਾਡੇ ਨਾ ਹੀ ਸਾਡਾ ਪਾਰਸ ਰਿਫੰਡ ਹੋਇਆ ਨਾ ਹੀ ਉਹਦੇ ਉੱਤੇ ਕੁਛ ਐਕਸ਼ਨ ਲੈ ਪਾਇਆ ਸੀ ਕਿਉਂਕਿ ਉਹ ਇੱਕਦਮ ਆਉਂਦੇ ਹੀ ਫਟਾਫਟ ਚਲਾ ਗਿਆ ਉਹ ਡਿਲੀਵਰੀ ਬੋਆਏ
ਹਾਂ ਏਦਾਂ ਕੀ ਕਰੇ ਏਦਾਂ ਜਿਹੜਾ ਹੁੰਦਾ ਨਾ ਤਾਂ ਉਹ ਜਲਦੀ ਚੱਲ ਜਾਂਦੇ ਜਾਂ ਤੁਸੀਂ ਕੀ ਕਰ ਸਕਦੇ ਹੋ ਕਿ ਫੋਨ ਵਿੱਚ ਲੈ ਪਾਰਸਲ ਖੋਲਦੇ ਹੋ ਤੇ ਫੋਨ ਵਿੱਚ ਵੀਡੀਓ ਨਾਲ ਬਣਾ ਸਕਦੇ ਹੋ
ਹਾਂ ਨਹੀਂ ਉਹੀ ਉਹ ਗਲਤੀ ਹੋਈ ਮੈਂ ਫਟਾਫਟ ਜਲਦੀ ਚਲੀ ਸੀ ਤੇ ਮੈਂ। ਫਟਾਫਟ ਪਾਰਸਲ ਲੈ ਕੇ ਆ ਗਈ ਉੱਪਰ ਇੱਕ ਤਾਂ ਹੈ ਔਰ ਦੂਸਰਾ ਗੱਲ ਹੈ ਕਿ ਜਿਹੜੀ ਜਿਹੜੀ ਮੰਗਵਾਓ ਨਾ ਉਸ ਤੋਂ ਡਿਫਰੈਂਟ ਹੀ ਹੁੰਦੀ ਥੋੜ੍ਹੀ ਜਿਹੀ।
ਹਾਂ ਉਹ ਜੇ ਕੱਪੜਾ ਜੇ ਖ਼ਾਸ ਕਰਕੇ ਜੇ ਕੱਪੜਾ ਮੰਗਾਓ ਤਾਂ ਉਹਦੇ ਵਿੱਚ ਉਹਦੀ ਸੇਮ ਕੁਆਲਟੀ ਮਤਲਬ ਕੁਆਲਿਟੀ ਵਾਲਾ ਕੱਪੜਾ ਨਹੀਂ ਮਿਲਦਾ। ਮਤਲਬ ਕਿ ਵਧੀਆ ਟਾਈਪ ਨਹੀਂ ਮਿਲਦਾ ਇਹ ਚੱਕਰ ਤਾਂ ਬਾਕੀ ਚਲੋ ਕੋਈ। ਟੋਏ ਸ਼ੋਏ ਜਾਂ ਕੋਈ ਹੋਰ ਬਰਤਨ ਜਾਂ ਕੋਈ ਐਸਾ ਕੋਈ ਹੋਰ ਮੇਕਅਪ ਦਾ ਸਮਾਨ ਤੁਸੀਂ ਮੰਗਵਾ ਸਕਦੇ ਹੋ।
ਹਾਂ ਹਾਂ ਉਹਦੇ ਹਾਂ ਮੈਂ ਇਲੈਕਟ੍ਰੋਨਿਕ ਮੰਗਵਾ। ਕਾਫ਼ੀ ਜਿਆਦਾ ਉਹਦੇ ਤਾਂ ਕੋਈ ਦਿੱਕਤ ਨਹੀਂ ਪਰ ਮੇਰੇ ਨਾਲ ਕੱਪੜਿਆਂ ਦੇ ਬਾਰੇ ਬੜੇ ਵਾਰੀ ਧੋਖਾ ਹੋਇਆ।
ਹ ਕੱਪੜੇ ਹੁੰਦਾ ਹੀ ਹੁੰਦਾ ਆ ਘੱਟ ਹੀ ਹੁੰਦਾ ਕਿਤੇ ਵਧੀਆ ਕੁਛ ਮਿਲ ਜਾ ਮਿਲ ਜਾ ਬਟ ਹੁੰਦਾ
ਆ ਥੋੜੇ ਜੇ ਇਲੈਕਟ੍ਰੋਨਿਕ ਮਿੰਟ ਵਿੱਚ ਵੀ ਹੋਇਆ ਇੱਕ ਡਰਾਇਰ ਮੰਗਾਇਆ ਸੀ ਉਹ ਵੀ ਲਿਆਂਦੀ ਫੁਕ ਗਿਆ। ਹੋਰ ਇੱਕ ਜਿਹੜੀ ਰੂਏ ਕੱਢਣ ਵਾਲੀ ਮਸ਼ੀਨ ਹੁੰਦੀ ਹੈ ਉਹ ਮੰਗਵਾਈ ਸੀ। ਸੀ।
ਹਾਂ ਇਹ ਵੀ ਹੈ
ਹੋਰ ਆਪ ਆਪਣਾ ਤੁਸੀਂ ਆਪਣਾ ਐਕਸਪੀਰੀਅਸ ਸ਼ੇਅਰ ਕਰੋ।
ਦੇਖੋ ਮੇਰਾ ਹੈ ਕਿ ਮੈਂ ਤਾਂ ਕੱਪੜੇ ਹਮੇਸ਼ਾ ਔਫਲਾਈੰਨ ਹੀ ਲੈਂਦਾ ਔਨਲਾਈਨ ਮੈਂ ਨਹੀਂ ਮੰਗਵਾਉਂਦਾ ਚਲੋ ਕਿਤੇ ਕੁਤੇ ਕੋਈ ਸਾਕਸ ਮੰਗਵਾਉਂਦੀ ਹੋਵੇ ਜਾਂ ਨ ਟਾਈਮ ਲੱਗ ਰਿਹਾ ਮਾਰਕੀਟ ਜਾਣ ਦਾ ਜਾਂ ਕੋਈ ਐਸਾ। ਹਾਂ ਕੋਈ ਹੈਂਕੀ ਹੁੰਕੀ ਮੰਗਾਨਾ। ਹੋਏ।
ਇਮਰਜੈਂਸੀ ਮੰਗਾਲੋ ਜੇ ਹਾਂਜੀ।
ਤੇ ਬਾਕੀ ਜੇ ਪੈਂਟ ਸ਼ਰਟ ਚਾਹੀਏ ਜਾਂ ਕੁਛ ਹੋਰ ਕੁੜਤਾ ਪਜਾਮਾ ਮੰਗਵਾਨਾ ਹੋਵੇ ਤਾਂ ਓਨਲਾਈਨ ਕਦੇ ਨੀ ਆਫਲਾਈਨ ਹੀ ਮੈਂ ਲੈਂਦਾ ਜਾਂ ਆਫਲਾਈਨ ਸ਼ੋਪਸ ਹੈ ਜਿਹੜੀਆਂ ਹੋ। ਕਰਦੀਆਂ ਹਨ ਕਿ ਹਾਂ ਤੁਸੀਂ ਉਹਨਾਂ ਤੋਂ ਆਡਰ ਲਓ ਇੰਨੇ ਪੈਸੇ ਦਾ ਦੋ ਹਜ਼ਾਰ ਤੱਕ ਆਡਰ ਲਓ ਉਹ ਤੁਹਾਨੂੰ ਅ ਡਿਲੀਵਰ ਕਰ ਦੇਣਗੇ ਤੁਹਾਡਾ ਪਾਰਸਲ ਘਰ ਤੱਕ ਆਫਲਾਈਨ ਦੁਕਾਨਾਂ ਕਰਦੀਆਂ ਨੇ ਕੁਛ ਐਸਾ।
ਹਾਂ ਮੈਨੂੰ ਉਹ ਸਗੋਂ ਉਹ ਸੂਟ ਕਰਦਾ ਹੈ। ਜਿਹੜਾ ਬਲਿੰਕਿਟ ਹੁੰਦਾ ਨਾ ਇੰਸਟੈਂਟ ਜਿਹੜਾ ਆਉਂਦਾ ਉਹ ਕਾਫੀ ਮੈ ਮੈਂ ਦੇਖਿਆ ਕਿ ਉਹ ਕਾਫੀ ਜ਼ਿਆਦਾ ਸੂਟੇਬਲ ਹੈਗਾ ਹੈ।
ਹਾਂ ਉਹ ਹਾਂ ਉਹ ਠੀਕ ਹੈ ਉਹ ਠੀਕ ਹੈ ਉਹ ਬਹੁਤ ਵਧੀਆ ਹੈ। ਉਹਦੇ ਚੱਕਰ ਉਹਦਾ ਠੀਕ ਆ। ਬਾਕੀ ਕੁਛ ਹੋਰ ਸਮਾਨ ਸਮੂਨ ਜੇ ਕੋਈ ਲੈਣਾ ਹੋਵੇ ਤੇ?
ਹਾਂ ਜਦੋਂ ਤੁਸੀਂ ਕਿਸੇ ਵੱਡੇ ਵੱਡੀ ਚੀਜ਼ ਦਾ ਸ਼ੌਪਿੰਗ। ਸ਼ੌਪਿੰਗ ਕਰਦੇ ਪਏ ਹੋ ਜਾਂ ਫੇਰ ਕੋਈ ਵੱਡਾ ਓਕੇਜਨ ਹੈਗਾ ਤਾਂ ਫਿਰ ਔਫਲਾਈਨ ਹੀ ਸ਼ੋਪਿੰਗ ਕਰਨੀ ਚਾਹੀਦੀ ਮੇਰੇ ਹਿਸਾਬ?
ਹਾਂ ਮੈਂ ਜ਼ਿਆਦਾ ਓਨਲਾਈਨ ਤਾਂ ਮਹਿੰਗੀ ਸ਼ੋਪਿੰਗ ਕਰਦਾ ਹੀ ਨਹੀਂ ਮੈਂ ਜ਼ਿਆਦਾ ਤੋਂ ਜ਼ਿਆਦਾ ਜਾਵਾਂਗਾ ਪੰਜ ਸੌ ਚੀਜ਼ ਪੰਜ ਸੌ ਰੁਪਏ ਦੀ ਚੀਜ਼ ਤੱਕ ਜਾਂਦਾ ਔਨਲਾਈਨ।
ਹੂੰ ਹਾਂ ਤੁਸੀਂ ਸਮਾਨ ਜਿਹੜਾ ਹੈਗਾ ਨਾ ਅ ਰਾਸ਼ਨ ਦਾ ਜਿਹੜਾ ਸਮਾਨ ਹੈ ਉਹ। ਫਿਰ ਵੀ ਥੋੜਾ ਵਧੀਆ ਮਿਲ ਜਾਂਦਾ ਐ ।
ਹਾਂ ਇਹ ਚ।
ਹਾਂ। ਉਸ ਤੋਂ ਇਲਾਵਾ ਤਾਂ ਮੈਨੂੰ ਨਹੀਂ ਸੂਟ ਕਰੀ ਉਹ। ਔਫਲਾਈਨ ਔਨਲਾਈਨ ਵਾਲਾ ਨਾ ਹੋਰ ਇੱਕ ਗੱਲ ਇਹ ਵੀ ਹੈ? ਕਿ ਬਈ ਔਫਲਾਈਨ ਹੀ ਬੰਦਾ ਥੋੜ੍ਹਾ ਜਿਹਾ ਬਾਹਰ ਵੀ ਚਲਾ ਜਾਂਦਾ ਨੀ ਤੇ ਬੰਦਾ ਘਰ ਤਾਂ ਵੈਸੇ ਵੀ ਬੈਠਿਆ ਹੀ ਹੈ।
ਹਾਂ ਉਹ ਔਫਲਾਈਨ ਤੇ ਬੰਦਾ ਸੈਟਿਸਫਾਈ ਹੋ ਕੇ। ਸਮਾਨ ਲੈਂਦਾ ਹੈ ਆਪਣਾ ਚੀਜ਼ ਲੈਂਦਾ। ਕਿ ਹਾਂ।
ਫੇਰ ਸਾਰੇ ਸਾਰੇ ਕੰਮ ਤਾਂ ਅਸੀਂ ਅ। ਵੈਸੇ ਵੀ ਅੱਜ ਕੱਲ੍ਹ ਰੋਬੋਟਿਕ ਯੁੱਗ ਆ ਗਿਆ ਤੇ ਲੋਕੀ ਆਪਣੇ ਘਰ ਦਾ ਕੰਮ ਕਰਨਾ ਹੀ ਨਹੀ ਚਾਹੁੰਦੇ ਨੇ। ਫੇਰ ਇੱਕ ਮਾਰਕੀਟ ਜਾਣ ਦਾ ਕੰਮ। ਉਹ ਰਹਿ ਗਿਆ ਸੀ ਉਹ ਵੀ ਅਸੀਂ ਜੇ ਔਨਲਾਈਨ ਹੀ ਕਰ ਲਵਾਂਗੇ ਤਾਂ ਫੇਰ ਤੇ ਬਿਲਕੁਲ ਹੀ ਹੱਥ ਪੈਰ ਬਹਿ ਜਾਣਗੇ ਸਾਡੇ।
ਹਾਂ ਉਹ ਤਾਂ ਹੈਗਾ ਹੈ ਅੱਜ ਕੱਲ ਫਿਰ ਡਿਜੀਟਲ ਜ਼ਮਾਨਾ ਹੋ ਗਿਆ ਨਾ? ਬੈਨੀਫਿਟ ਵੀ ਹੈਗਾ ਹੈ ਉਹਦੇ ਨਾ। ਦੁਨੀਆਂ ਥੋੜ੍ਹੀ ਐਡਵਸ ਹੋ ਗਈ ਥੋੜੀ। ਤੇਜ਼ ਹੋ ਗਈ ਦੁਨੀਆਂ।
ਪਰ ਇਹਦੇ ਬੈਡ ਇਫੈਕਟ ਜ਼ਿਆਦਾ ਹੋ ਗਏ ਹੂੰ ਸਗੋਂ। ਕਿ ਪੋਜ਼ਟਿਵ ਇਫੈਕਟ ਹੋਣ ਤੋਂ ਬੈਡ ਜ਼ਿਆਦਾ ਪੈਂਦੇ ਪਏ ਨੇ ਬੱਚੇ ਵੀ ਨਾ ਜਿਆਦਾ ਹਿੱਲਣ ਡੁਲਣ ਨਹੀਂ ਜਾਦੇ ਖਾਣਾ ਵੀ ਉਹਨਾਂ ਨੂੰ ਬਾਹਰ ਦਾ ਹੀ ਪਸੰਦ ਆਉਂਦਾ ਹੈ। ਉਹੀ ਹੈਂ ਜੰਕ ਫੂਡ ਜਿਆਦਾ ਖਾਣਾ ਚਾਹੁੰਦੇ ਨੇ?
ਜਵਾਕ ਤਾਂ ਨਾ ਤੇ ਹਰ ਕਲੇਸ਼ੀ ਮੂੰਹ ਦੇ। ਕਦੇ ਮੰਮਾ ਫਾਦਰ ਘਰ ਛੱਡ ਕੇ ਜਾਣਗੇ ਨਾ ਉਹ ਕਹਿਣਗੇ ਤੁਸੀਂ ਇਹ ਬਣਾ ਕੇ ਖਾ ਲੋ ਮੈਂ ਅਹ ਕੀ ਚਪਾਤੀ ਬਣਾ ਦਿੱਤੀ ਤੁਸੀਂ ਆਪਣੇ ਵਾਸਤੇ ਸਬਜ਼ੀ। ਸਬਜ਼ੀ ਬਣਾ ਲੈਣਾ ਖਾ ਲੈਣਾ ਤੇ ਜਾਂ ਸਬਜ਼ੀ ਬਣੀ ਹੋਈ ਹੈ ਤੁਸੀਂ ਆਪਣੇ ਤੇ ਚਪਾਤੀ ਫੁੱਲਕੇ ਬਣਾ ਲੈਣਾ ਤੇ ਖਾ ਲੈਣਾ ਤੇ ਅੱਜ ਕੱਲ ਦੇ ਬੱਚੇ ਕੀ ਕਹਿੰਦੇ ਨੇ ਕੋਈ ਚੱਕਰ ਨੀ ਤੁਸੀਂ ਜਾਓ ਅਸੀਂ ਆਰਡਰ ਕਰਾਂਗੇ।
ਉਹ ਤੋ ਸਗੋਂ ਖੁਸ਼ ਹੁੰਦੇ ਨੇ ਕਿ ਚੰਗਾ ਹੋਇਆ ਗਏ ਮਾਂ ਪਿਓ ਘਰ। ਕਿਉਂ ਗਏ ਨੇ।
ਉਹ ਵੀ ਉਹ ਸਿੱਧਾ ਉਹ ਸਿੱਧਾ ਕਹੈ ਰਹਿਆ ਮੇਰੇ ਅਕਾਊਂਟ ਚ ਪੰਜ ਸੌ ਹਜ਼ਾਰ ਰੁਪਇਆ ਪਾ ਦੋ।
ਅੱਜ ਹੀ ਹੋਈ ਹੈ ਮੇਰੇ ਨਾਲ ਇੱਕ। ਗੱਲ।
ਹਾਂ ਪੈਸੇ ਪਾਦੋ ਬਸ
ਪੈਸੇ ਹਾਂ ਮੰਮਾ ਆਜ ਆਪਦੇ ਤੁਸੀਂ ਹੋ ਕੇ ਆਇਓ ਨਾ ਅ ਪਾਰਠ ਤੇ ਤੇ ਫਿਰ ਅਸੀਂ ਅ ਸ਼ਾਮੀ ਤੁਸੀਂ ਬਾਹਰੋਂ ਖਾਣਾ ਮੰਗਵਾ ਦਿਓ ਹੁਣ ਨਾ ਟੈਂਨਸ਼ਨ ਨਾ ਮਤਲਬ ਮ ਨੂੰ ਵੀ ਇਹ ਕੰਫਰਟ ਜ਼ੋਨ ਦੇਣਗੇ ਕਿ ਤੁਸੀਂ ਅੱਜ ਸ਼ਾਮੀ ਬਾਹਰੋਂ ਹੀ ਖਾਣਾ ਮੰਗਵਾ ਬਣਾਈਏ ਉਹ ਕਿ ਰਸੋਈ ਚੂਖ ਬੜੀ ਰਹੇਗੀ ਮੈਂ ਕਿਹਾਿਆ ਮੇਰੇ ਵੜਨ ਦੀ ਜ਼ਿਆਦਾ ਟੈਂਨਸ਼ਨ ਨੀ ਹੈਗੀ ਆਪਣੀ ਰੋਟੀ ਦੀ ਜ਼ਿਆਦਾ ਟੈਨਸ਼ਨ ਹੈ ਵਧੀ
ਹਾਂ ਇਹ ਚੱਕਰ ਹੈ ਨਾ ਠੀਕ ਆ ਮਤਲਬ ਬਾਹਰ ਦਾ ਖਾਣਾ ਮੈਂ ਮਨਾ ਨਹੀਂੀ ਕਰਦਾ ਪਰ ਵੀਕਐਂਡ ਤੇ ਮੈਂ ਕਹਿੰਦਾ ਕਿ
ਵੀਕਂਡ ਵੀ ਨਹੀਂ ਫਿਫਟੀਨ ਡੇਜ਼ ਠੀਕ ਇੰਨਾ ਹੈ ਕਿਉਂਕਿ ਐਸੇ ਮੌਸਮ ਵਿੱਚ ਬਾਹਰ ਬਾਹਰੋਂ ਸਾਨੂੰ ਪਤਾ ਵੀ ਨਹੀਂੀ ਕਿ ਉਹ ਕਿਹੜਾ ਤੇਲ ਯੂਜ ਕਰਦੇ ਪੈਂਦੇ ਨੇ ਕਿਹੜੇ ਮਸਾਲੇ ਪਾਉਂਦੇ ਨੇ ਔਰ ਕੀ ਟੈਕਨੀਕ ਹੈਗੀਆਂ ਨੇ ਉਹਨਾਂ ਦੀਆਂ ਕੰਮ ਕਰਨ ਦੀਆਂ
ਹਾਂ ਇਹ ਵੀ
ਸੇਫ ਐਂਡ ਹਾਈ ਨ ਵੀ ਥੋੜਾ ਹਾਈਜੀਨ ਵੀ ਹੋਣਾ ਚਾਹੀਦਾ ਨਾ ਜੇਕਰ ਉਹ ਨਹੀਂੀ ਹੋਇਆ ਤਾਂ ਫਿਰ ਤਾਂ ਬਿਮਾਰ ਹੀ ਪੈਣਾ ਆ ਬੱਚਿਆਂ ਨੇ
ਹਾਂ ਉਹ ਤੇ ਹੈਗਾ ਤੇ
ਤੁਸੀ ਚਪਾਤੀ ਕਹਿੰਦੇ ਪਏ ਉਹ ਕਿ ਬੱਚੇ ਚਪਤੀ ਮ ਅਸੀਂ ਤਾਂ ਸਾਡਾ ਸਾਰਾ ਲ ਲੰਚ ਵੀ ਅਗਰ ਪ੍ਰਪੇਅਰ ਕਰਕੇ ਜਾ ਜਾਈਏ ਨਾ ਤਾਂ ਵੀ ਬੱਚੇ ਕਹਿੰਦੇ ਨੇ ਕਿ ਮ ਫਾਈ ਥਣਾ ਤੱਕ ਆਪਣਾ ਕੁਛ ਔਡਰ ਕਰ ਲ
ਹਾਂਜੀ ਕੁੱਛ ਸਾਥ ਤੁਹਾਨੂੰ ਮੰਗਵਾ ਲਗੇ ਉਹ
ਹਾਂ ਉਸ ਤੋਂ ਚੰਗਾ ਫਿਰ ਬਣਾ ਕੇ ਵੀ ਬਣਾਇਆ ਉਹ ਵੀ ਵੇਚ ਜਾਏਗਾ ਬਨਾ ਮੰਗਾਨਣਾ
ਨਹੀਂ ਸਾਡੇ ਵਾਰੀ ਪਤਾ ਜਦੋਂ ਅਸੀਂ ਥੋੜ੍ਹੇ ਛੋਟੇ ਸ ਨਾ ਤੇ ਸਾਡੇ ਵੱਲੋਂ ਟਾਈਮ ਨਹੀਂ ਸੀ ਡਿਜੀਟਲ ਇਤਨਾ ਗਰੋ ਨਹੀਂ ਸੀ ਹੁਣ ਹੋਇਆ ਲਾਕਡਾਊਨ ਤੋਂ ਬਾਅਦ ਇਹ ਡਿਜੀਟਲ ਸਿਸਟਮ ਸ਼ ਹੋਇਆ ਪਹਿਲੇ ਨੀ ਸੀ ਲਾਕਡਾਊਨ ਲਾਕਡਾਊਨ ਆਇਆ
ਲਾਕਡਾਊਨ ਹੀ ਹੈ ਸਾਰੀਆਂ ਜਿਹੜੀਆਂ ਵੀ ਬਿਮਾਰੀਆਂ ਆਈਆਂ ਨੇ ਨਾ ਜਿੰਨੀਆਂ ਵੀ ਖ਼ਰਾਬ ਬੱਚਿਆਂ ਦੇ ਅੰਦਰ ਬੈਡ ਹ ਹੈਬਿਟਸ ਆਫ ਲੌਕਡਾਊਨ ਨਾਈਟ- ਨਾਈਟ -ਨਾਈਟ ਆਊਟ ਕਰਨਾ ਨਾਈਟ ਮੈਂ ਬਿਲਕੁਲ ਅਹ ਨੀਂਦੇ ਗਾਇਆ ਨੀਂਦਰਾਂ ਗਾਇਬ ਹੋਈਆਂ ਨੇ ਬੱ ਬੱਚਿਆਂ ਦੀਆਂ ਰੱਖ
ਹਾਂ ਕਿਥੇ ਫ੍ਰੀ ਫਾਇਰ ਆ ਗਈ, ਪਬਜੀ ਆ ਗਈ। ਜੀ,
ਹੂੰ, ਡਿਜੀਟਲੀ ਬੱਚੇ ਹੋ ਗਏ ਆ।
ਫਿਰਸਲੀ ਹੋ ਗਏ ਇਹ ਚੱਕਰ ਐ। ਤੇ ਇਹ ਚੱਕਰ ਐ। ਠੀਕ ਹੈ ਟੈਕਨੋਲੋਜੀ ਆਈ ਚਲੋ ਉਹਦਾ ਇੱਕ ਥੋੜ੍ਹਾ ਬੈਨੀਫਿਟ ਵੀ ਹੈਗਾ ਕਿ ਕੋਈ ਸਟੱਡੀ ਸਟੂਡੀ ਦਾ ਜਾਂ ਕੁਛ ਹੋਰ ਨੈਟਵਰਕ ਕਨੈਕਸ਼ਨ ਬਣਾਣ ਦਾ ਜਾਂ ਉਹ ਹੈਗਾ ਮਤਲਬ ਕਿ ਅੱ ਅੱਛਾ ਐ ਠੀਕ ਹੈ ਨਾ। ਬਟ ਉਹਦੇ ਨਾਲ ਕੀ ਸਾਨੂੰ ਦੂਜੀ ਐਕਟੀਵਿਟੀ ਨਹੀਂ ਛੱਡਣੀ ਚਾਹੀਦੀ।
ਕਿਸੇ ਵੀ ਚੀਜ਼ ਦਾ
ਹਾਂ ਇਹ ਗੱਲ ਤਾਂ ਹੈਗੀ ਹੈ।
ਬੱਚੇ ਸੋਚਦੇ ਨੇ ਕਿ ਬਈ ਜਿੰਨਾ ਘਰ ਬੈਠ ਕੇ ਸਾਰੀਆਂ ਚੀਜ਼ਾਂ ਹੋ ਜਾਣ ਉਹੀ ਉਹ ਠੀਕ ਹੋਗਾ ਘਰ ਹੀ ਬੈਠੇ ਰਹੀਏ ਤਾਂ ਹੁਣ ਬੱਚੇ ਜਿਆਦਾ ਐਕਟਿਵ ਵੀ ਪਹਿਲੇ ਕਿੰਨੀਆਂ ਆਊਟਡੋਰ ਗੇਮਾਂ ਗੇਮਜ਼ ਹੁੰਦੀਆਂ ਸੀ ਹੁਣ ਬੱਚੇ ਫੋਨ ਹੀ ਨਹੀਂ ਛੱਡਦੇ।
ਹੁਣ ਛੱਡਦੇ ਨੀ ਸਾਡਾ ਟਾਈਮ ਅਸੀਂ ਛੋਟੇ ਸਾਂ ਅਸੀਂ ਬੈਟ ਬਾਲ ਫੜ ਕੇ ਚੱਲ ਜਾਈਦਾ ਸੀਂ ਗਰਾਉਂਡ ਵਿੱਚ ਅਸੀਂ ਗਰਾਊਂਡ ਵਿੱਚ ਖੇਡਣਾ। ਫੋਨ ਤੇ ਤਾਂ ਖੇਡਣਾ ਸਾਨੂੰ ਪਤਾ ਹੀ ਨਹੀਂ ਸੀ, ਪਹਿਲੀ ਸਾਨੂੰ ਤਾਂ ਪਹਿਲੀ ਗੱਲੋਂ
ਹੁਣ ਤੁਸੀਂ ਦੇਖਲੋ ਛੋਟੇ- ਛੋਟੇ ਬੱ ਬੱਚਿਆਂ ਦੀਆਂ ਅੱਖਾਂ ਕਿੰਨੀਆਂ ਵੀਕ ਹੁੰਦੀਆਂ ਨੇ। ਕਿਉਂਕਿ ਸਾਰਾ ਦਿਨ ਬੱਚੇ ਫੋਨ ਤੇ ਲੱਗੇ ਰਹਿਣਗੇ, ਹੱਥ ਵੀ ਨੀ ਦੁਖਦੇ। ਹੋਰ ਹੋਮਵਰਕ ਕਰਨ ਨੂੰ ਕਹਿ ਦੋ ਫਿਰ ਦੇਖੋ ਕੁ
ਹਾਂ ਇਹ ਚੱਕਰ ਐ। ਉਹ ਅੱਜ ਕੱਲ੍ਹ ਛੋਟੇ- ਛੋਟੇ ਬੱਚੇ ਆ ਨਾ ਜੇ ਕਿਤੇ ਜ਼ਿਆਦਾ ਜ਼ਿੱਦ ਕਰਨਗੇ। ਮਾਪੇ ਕੀ ਕਰਨਗੇ ਮੈਂ ਕਿਸੇ ਦੇਖੇ ਪੇਰੈਂਟਸ ਉਹ ਕੀ ਕਰਨਗੇ ਐਸਾ ਕੋਈ ਚੁਟਕੁਲਾ ਡਰਾਮਾ ਉਹਨੂੰ ਲਾ ਕੇ ਹੱਥ ਵਿੱਚ ਫੜਾ ਦੇਣਗੇ ਬੇਟਾ ਇਹ ਦੇਖ ਬੇਟਾ ਇਹ ਨਜ਼ਾਰੇ ਲੈ।
ਹਾਂ ਕਾਰਟੂਨ ਲਾ ਦੇਣਗੇ ਜਾਂ ਫਿਰ ਕਹਿਣਗੇ ਇਹ ਬੱਚੇ ਵੀ ਨੀ ਦੇਖ ਦੇਣਗੇ ਬੱਚੇ ਦੇਖਣ ਵਾਲੀ ਹੈ ਵੀ ਕਿ ਨੀ ਰੀਲ ਲਾ ਕੇ ਦੇ ਦੇ ਦੇਣਾ ਬਸ ਫੋਨ ਉਹਨਾਂ ਨੂੰ।
ਚਲੋ ਠੀਕ ਹੈ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ, ਓਕੇ।
ਓਕੇ ਜੀ ਓਕੇ ਜੀ, ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਹਮ